ਹੈਲੋ ਹੈਲੋ
ਹੈਲੋ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਭ ਠੀਕ ਹੈ।
ਤੁਸੀਂ ਸੁਣਾਓ ਤੁਹਾਡਾ ਕੀ ਹਾਲ ਏ।
ਬਸ ਠੀਕ ਆ ਬੈਠੀ ਸ ਬੈਠੀ ਹੀ ਸੀ। ਚਲੋ ਥੋਡੀੇ ਜਿਹੀ ਰੀਟ ਵਗੈਰਾ ਟੈਮ ਪਾਸ ਕਰ ਲਈ ਹੈ ਹੈ ਹੀ ਵੱਡੇ ਫੇਰ ਮਈ ਜੂਨ ਜੁਲਾਈ ਅਗਸਤ ਤੱਕ ਤੇ ਆਏਗੀ
ਹਾਂਜੀ -ਹਾਂਜੀ ਬੜੀ ਗਰਮੀ ਹੋਈ ਦੀ ਏ ਕੀ ਕਰੀਏ।
ਬਰਸਾਤਾਂ ਆਉਣ ਫਿਰ ਥੋੜਾ ਮੌਸਮ 'ਚ ਫ਼ਰਕ ਪੈ ਜੇਗਾ।
ਕੋਈ ਨਾ -ਨਾ ਕਿੱਥੇ ਬੰਦਾ ਆ ਸਕਦਾ ਕਿੱਥੇ ਜਾ ਸਕਦਾ ਬੰਦਾ
ਉਹ 'ਚ ਕਿਤੇ ਮਜਬੂਰੀ ਤੇ ਕਿਤੇ ਜਾਣਾ ਪੈਂਦਾ ਹੀ ਹੈ।
ਭੈਣਜੀ ਮੇਰੇ ਵਰਗੀ ਤੋਂ ਕਿੱਥੇ ਨੀ ਨਿਕਲਣ ਆਉਂਦਾ ਗਰਮੀ ਕਰਕੇ ਮੈਂ ਤੇ ਵੈਸੇ ਵੀ ਤੇ ਬੜਾ ਦੁੱਖ ਰਿਹਾ ਗਰਮੀ 'ਚ
ਉਸੇ ਅਸੇ ਅੰਦਰ ਹੀ ਬੈਠੇ ਅਸੀ ਜਾਣਾ ਕਿੱਥੇ ਬਾਹਰ ਜਾਓ ਜਹੀ ਧੁੱਪ ਹੈਗੀ ਏ। ਅੰਦਰ ਹੀ ਬੱਚ ਸਵੇਰੇ ਕੱਪੜੇ ਮਛਾਏ ਸੀ। ਤੇਲ 'ਚ ਹੁਣ ਬਸ ਕੱਪੜੇ ਸੁੱਕਣੇ ਪਾ ਕੇ ਆਈ ਆ।
ਅੱਛਾ- ਅੱਛਾ ਇਹ ਵੀ ਘਰ ਤੇ ਕੰਮ ਨੀ ਮੁੱਕਦੇ ਸਾਰਾ ਦਿਨ ਕਰ ਜੀ ਕੁਛ ਕਰਲੋ ਕਦੇ
ਚਲੋ ਕਰਨਾ ਪੈਂਦਾ ਯਾਰ ਕਿ ਕਰਨਾ ਪਈ ਵੀ ਹ
ਭੈਣ ਜੀ ਮੈਂ ਸੁਣਿਆ ਤੁਸੀਂ ਕੜੀ ਬੜੀ ਸਵਾਦ ਬਣਾਉਂਦੇ ਹੋ।
ਹਾਂਜੀ ਮੈਨੂੰ ਕੜੀ ਦੀ ਰੈਸਪੀ ਦੇਣਾ ਤੇ ਮੁੰਡਾ ਮੇਰਾ ਕਹਿੰਦਾ ਦਾ ਮੰਮੀ ਕੜੀ ਬਣਾ ਅੱਜ ਜਿਵੇਂ ਉਹ ਵਾਲੀ ਆਂਟੀ ਬਣਾਉਂਦੀ ਉਵੇਂ ਤੁਹਾਡੇ ਹੱਥ ਦੀ ਖਾਧੀ ਹੋਣੀ ਉਹਨੇ ਮੈਂ -ਮੈਂ ਕਿਹਾ ਕੋਈ ਗੱਲ ਨੀ ਬੇਟਾ ਆਂਟੀ ਮੈਂ ਫੋਨ ਕਰਾਂਗੀ ਪੁੱਛਾਂਗੀ ਆਂਟੀ ਤੁਸੀਂ ਕੜੀ ਕਿਵੇਂ ਬਣਾਉਂਦੇ ਹੋ? ਤੇ ਮੈਂ ਤੈਨੂੰ ਉਵੇਂ ਬਣਾ ਕੇ ਖਵਾਵਾਂਗੀ ਫੇਰ ਕੜੀ
ਇਹ ਹੁਣ ਤੇ ਜਦੋਂ ਮਰਜ਼ੀ ਆ ਆ ਕੇ ਮੈਂ ਕੜੀ ਬਣਾ ਦਾਂਗੀ ਕੜੀ ਦੀ
ਹਾਂਜੀ ਜਿਹੜਾ ਤੁਸੀਂ ਮੈਨੂੰ ਰੈਸਪੀ ਦੱਸਣਾ ਪੈਣ ਜ ਕੜੀ ਦੀ
ਬਸ ਹੈ ਤਾਂ ਜਿਵੇਂ ਸਭ ਬਣਾਣੀ ਏ।
ਭੈਣਜੀ ਲੱਸੀ ਖੱਟੀ ਹੋਵੇ ਕਿ ਠੀਕ ਠੀਕ ਹੋਵੇ ਕਿ ਮਿੱਠੀ ਹੋਵੇ ਕਿਵੇਂ
ਵੀ ਨਾ ਹੋਵੇ ਤੇ ਜਿਆਦਾ ਮਿੱਠੀ ਵੀ ਨ ਨਾ ਹੋਵੇ ਮ ਠੀਕ ਹੈ ਹੋ ਜਿਆਦਾ ਖੱਟੀ ਵੀ ਨਾ ਹੋਵੇ ਜਿਆਦਾ ਖੱਟੀ ਹੋਵੇ ਕੜੀ
ਹ ਇਹ ਤੇ ਹੈ ਤੁਹਾਡੀ ਗੱਲ ਖੱਟੀ ਬੌਤੀ ਨੀ ਖਾਈ ਜਾਂਦੀ।
ਜ ਤਾਂ ਖੱਟੀ ਵੀ ਨੀ ਖਾਈ ਜਾਂਦੇ। ਹਾਂ ਮੈਂ ਤੇ ਠੀਕ ਬਣਾਉਦੀ ਖੱਟੀ ਬਸ ਮੈਂ ਤੇ ਬਣਾਉਦੀ ਘੱਟ ਹੀ ਹਾਂ ਮੈਂ ਤੇ ਵੈਸੇ ਘੱਟ ਘੜੀ ਬਣਾਨਣੀ ਆ ਕਿਉਂਕ ਕੋਈ ਬਣਦਾ ਤੇ ਹੈ ਨੀ ਕੜੀ ਖੁਸ਼ ਹੋ ਕੇ
ਹਾਂ
ਸਮਝ ਨਾ ਕੋਈ ਰੋਟੀ ਦਾ ਟਾਈਮ ਹੈ ਨਾ ਕੁਛ ਥੜੀ ਹੈ ਖਰਤੀ ਖੱਟੀ ਜਿਆਦਾ ਖਰਚੇ ਵੀ ਨੀ ਖਾ ਜਾਂਦੇ ਠੀਕ ਹੁੰਦਾ ਵ
ਅੱਛਾ ਤੁਸੀ ਦਹੀ ਤੇ ਬਣਾਉਦੇ ਹੋ ਕਿ ਲੱਸੀ ਲਿਆਦੇ ਹੋ ਬਜ਼ਾਰੋਂ
ਕਈ ਵਾਰ ਲੱਸੀ, ਦਹੀਂ ਦਾ ਲੱਸੀ ਵੀ ਲੈ ਲੈਂਦੇੇ, ਕਈ ਵਾਰ ਦਹੀਂ ਚ ਜੇ ਖੱਟੀ ਦਹੀਂ ਹੋਏਗੀ, ਤੇ ਖ ਦਹੀਂ ਨੀ ਬਣਾ ਲੈਂਦੇ ਹਾਂ। ਨਹੀਂ ਤਾਂ ਫਿਰ, ਉੱਥੋਂ ਬਾਜ਼ਾਰੋਂ ਮਿਲ ਜਾਂਦਾ ਦਹੀਂ ਦਾ ਪਾਣੀ। ਹੋਰ ਲੈਗੇ, ਜਵਾ ਹਾਂ ਪਿੱਠ ਹਾਂ ਸਵਾਦ ਬਣਦੀ ਆ। ਫੇਰ ਪਿੱਛੇ, ਜੇ ਨਾ ਉਹਦੇ ਕੋਲ ਦੁਕਾਨ ਤੋਂ ਨਾ ਮੈ ਲੱਸੀ ਦਾ ਪੈਕਟ ਲਿਆਈ ਸੀ । ਨਾ ਖੱਟੀ ਸੀ, ਨਾ ਮਿੱਠੀ ਸੀ, ਬਸ ਨਾਰਮਲ ਸੀ, ਠੀਕ ਸੀ ਬੜੀ ਸੋਹਣੀ ਸੀ। ਮੈਂ ਓਸ ਦਿਨ ਕੜੀ ਬਣਾਈ, ਕੜੀ ਬੜੀ ਸਵਾਦ ਬਣੀ ਸੀ, ਨਾ ਖੱਟੀ ਤੇ ਨਾ ਸਹੀ ਬਣ ਗਈ ਸੀ।
ਅੱਛਾ, ਟੇਸਟ ਆਉਂਦਾ ਸੀ ਹੈਂ।
ਹਲਕਾ ਜਿਹਾ ਖੱਟਾਪਨ ਸੀ, ਜਿਆਦਾ ਖੱਟੀ ਨਹੀਂ ਸੀ, ਉਹ ਤੇ ਫੇਰ ਖਾਧੀ ਗਈ ਸੀ।
ਹਾਂ, ਫਿਰ ਕਿਵੇਂ ਬਣਾਈ ਤੁਸੀਂ ਫਿਰ ਕੜੀ?
ਸਾਢੇ ਚਾਰ ਸੌ ਗ੍ਰਾਮ, ਦਾ ਪੈਕੇਟ ਸੀ ਲੱਸੀ ਦਾ
ਲੱਸੀ ਦਾ, ਅੱਛਾ- ਅੱਛਾ
ਠੀਕ ਸੀ, ਉਹਦੇ ਚ ਮੈਂ ਕਲ ਪਾਈਆ, ਵੇਸਣ ਦੀ ਬਣਾਈ ਸੀ ਜ਼ਿਆਦਾ ਨੀ ਵੇਸਣ
ਤੇ ਤੁਸੀਂ ਲੱਸੀ ਕੱਢੀ ਸੀ, ਅੱਧੀ ਯਾ ਸਾਰੀ।
ਨਹੀਂ- ਨਹੀ, ਸਾਰੀ ਨਹੀਂ ਬਣਾਈ ਸੀ, ਇਨੀਂ ਖੱਟੀ ਨਹੀਂ ਸੀ ਹੈਗੀ ਨਾ। ਫੇਰ, ਓਹਦੇ ਚੋ ਬਈ ਪਾਈਆ ਹਾਂ ਇੱਕ ਘੁੱਟ ਟ ਪੀਤਾ ਸੀ ਮੈਂ, ਫੇਰ ਅੱਧੀ ਅੱਧ ਦਾ ਅੱਧਾ ਪਾਈਆ, ਵੇਸਣ ਦੀ ਬਨਾਈ ਸੀ ਮੈਂ।
ਪਹਿਲੇ, ਪਕੌੜੇ ਤੱਲੇ ਸੀ ਜੇ?
ਪਕੌੜੇ, ਤਲ ਕੇ ਨਾ ਆਲੂ ਪਿਆਜ ਦੇ। ਬਰੀਕ -ਬਰੀਕ ਪਿਆਜ ਬਰੀਬ -ਬਰੀਕ ਪਿਆਜ ਨਮਕ ਪਾਲ ਲੇਕਿਨ, ਪਾਉਂਦੇ ਬਰੀਕ ਜੇ ਪਿਆਜ ਕੱਟੇ।
ਪਾਲਕ ਦੇ ਵੀ ਸੁਆਦ, ਲਗਦੇ ਕੜੀ ਚ। ਯਾਰ, ਜਿਹੜੇ ਤੁਹਾਨੂੰ ਪਤਾ ਹੋਏਗਾ, ਅਸੀਂ ਬਾਜ਼ਾਰੋਂ ਲਿਆਈਏ ਕੜੀ। ਤੇ ਗੋਲ -ਗੋਲ, ਛੋਟ -ਛੋਟੇ, ਪਕੌੜੇ ਪਾਏ ਹੁੰਦੇ ਓਹਨਾ ਨੇ। ਵੇਸਨ ਦੇ, ਓਹ ਤੁਹਾਨੂੰ ਆਉਂਦੇ ਐ ਬਨਾਉਨੇ?
ਮੈਂ, ਓਹਦੀ ਕਦੀ ਨੀ ਬਣਾਈ, ਮੈਂ ਤੇ ਪਿਆਜ, ਆਲ਼ੂਆ ਦੀ ਬਨਾਉਂਦੀ ਆ। ਬੇਕਾਰ ਚ ਓਹ ਹੀ ਸਵਾਦ ਲੱਗਦਾ ਸਾਨੂੰ, ਓਹ ਸਵਾਦ ਕਰਦੇ ਓਹਨਾਂ ਦੇ ਵਿੱਚੋਂ ਕਈ ਵਾਰੀ ਕੱਚਾ ਪਾਣੀ ਵੀ ਰਹਿ ਜਾਂਦਾ, ਕਈ ਵਾਰੀ।
ਹਾਂ- ਹਾਂ, ਤੇ ਇੱਕ ਵਾਰੀ ਪਤਾ ਕੀ ਹੋਇਆ, ਸਾਡੇ ਘਰ ਦੇ ਬਾਹਰ ਨਾ ਕਿਸ ਨੇ ਲੰਗਰ ਕਰਨਾ ਸੀ, ਓਹਨਾਂ ਨੇ ਹਲਵਾਈ ਸਾਡੇ ਬੂਹੇ ਅੱਗੇ ਬਿਠਾ ਤਾ।
ਹਮ।
ਮੈਂ ਓਹਦੇ ਕੋਲ ਰੈਸਪੀ ਪੁੱਛ ਲਈ, ਓਹ ਕੜੀ ਚਾਵਲ ਤੇ ਆਲੂ ਪੂੜੀ। ਇਹ -ਇਹ, ਦੋ ਆਈਟਮਾਂ ਓਹਨੇ ਬਣਾਈਆਂ ਸੀ, ਤੇ ਨਾਲ ਛੋਲੇ ਨਾਲ ਕੱਦੂ, ਇਹ ਚਾਰ -ਪੰਜ ਐਟਮਾਂ ਬਣਾਈਆਂ ਸੀ ਓਹਨੇ। ਮੈਂ ਓਹਦੇ ਕੋਲੋ ਪੁੱਛਿਆ, ਮੈਂ ਕਿਹਾ ਅੰਕਲ ਤੁਸੀਂ ਕੜੀ ਬਹੁਤ ਟੇਸਟੀ ਬਨਾਉਂਦੇ ਹੋ। ਹਲਵਾਈ ਸੀ ਗਾ, ਬੜਾ ਪੁਰਾਣਾ ਹਲਵਾਈ ਏ, ਓਹ ਮੰਨਿਆ ਹੋਇਆ ਹਲਵਾਈ ਤੇ ਮੈਂ ਕਿਹਾ ਤੁਸੀਂ ਜਿਹੜੇ ਪਕੌੜੇ, ਪਾਉਂਦੇ ਓ। ਪਕੌੜੇ, ਨਿੱਕੇ -ਨਿੱਕੇ, ਗੋਲ -ਗੋਲ ਕਿਹੜੇ, ਕਿਹਦੇ ਬਨਾਉਂਦੇ ਔ ਬੜੇ ਸਵਾਦ ਬਨਦੇ ਨੇ। ਫੇਰ, ਓਹਨੇ ਮੈਨੂੰ ਦੱਸਿਆ, ਕਹਿੰਦਾ ਤੁਸੀਂ ਨਾ ਵੇਸਣ ਲਵੋ। ਵੇਸਨ ਨਾ, ਜਿਵੇਂ ਆਟਾ ਨੀ ਗੁੰਨਦੇ ਓ ਪੀਡਾ- ਪੀਡਾ। ਓਵੇਂ, ਓਹ ਗੁੰਨ ਲੋ ਵੇਸਣ ਨੂੰ ਗੁੰਨ ਲਉ ਅੱਛੀ ਵਿੱਚ ਨਮਕ ਪਾ ਲਉ ਜੋ- ਜੋ ਤੁਸੀਂ ਪਾਉਣਾ, ਨਮਕ, ਮਿਰਚ, ਹਲਕੀ ਜਿਹੀ ਹਲਦੀ ਪਾ ਲਓ । ਤੇ ਥੋੜੀ ਜੀ ਪਾਲਕ ਦੀ ਗੁੱਛੀ ਪਾ ਲਉ, ਦੋ ਗੁੱਛੀਆਂ ਪਾਲਕ ਦੀ, ਕਿਉੰਕੀ ਓਹਨਾਂ ਨੇ ਤੇ ਜ਼ਿਆਦਾ ਬਣਾਉਣੀ ਹੁੰਦੀ ਐ। ਕੜੀ ਵੱਡਾ ਪਤੀਲਾ, ਅਸੀਂ ਘਰ ਥੋੜੀ ਜੀ ਅਸੀਂ ਥੋੜੀ ਜਿੰਨੀ ਪਾਲਕ ਪਾ ਲਉ। ਆਟੇ ਦੇ, ਵੇਸਨ ਚੀ ਗੁੰਨ ਲਉ ਜਦੋਂ ਪੀਡਾ ਆਟਾ ਗੁੰਨਿਆ ਗਿਆ ਨਾ, ਓਹਨੂੰ ਰੱਖ ਦੇ ਥੌੜਾ ਦਸ ਮਿੰਟ, ਰੱਖ ਦੋ ਫਿਰ ਤੁਸੀਂ ਉਹਦੇ ਗੋਲ ਗੋਲ, ਗੋ ਗੋਲੀਆਂ ਜੀ ਬਣਾ ਲਓ ।
ਹੁ।
ਕੇ ਰੱਖ ਦੋ ਇੱਕ ਪਾਸੇ ਓਹਦੇ ਉੱਤੇ ਕਹਿੰਦੇ ਥੋੜਾ ਗਿੱਲਾ ਕੱਪੜਾ ਰੱਖ ਦੋ।
ਅੱਛ।
ਹਾਂ। ਤੇ ਕਹਿੰਦੇ ਓਹ ਫੇਰ ਜਦੋਂ ਕੜੀ ਪੂਰੀ ਬਨ ਜੇ ਨਾ ਕੜ ਜੇ ਕੜ ਕੇ। ਕੜੀ ਬੋਤ ਵਧੀਆ ਕੜਕੜ
ਤੇ ਫਰਾਈ ਨੀ ਕੀਤੇ ਓਹਨੇ।
ਫਰਾਈ ਕੀਤੇ ਕਹਿੰਦੀ ਤੇ ਪਈ ਆ ਓਹ ਵੇਸਨ ਜਿਹੜਾ ਵੇਸਨ ਗੁਨਿਆ ਸੀ ਆਟਾ। ਪਕੌੜੇ ਬਨਾ ਲੈ ਨਾ ਬਨਾ ਕੇ ਰੱਖ ਤੇ ਸਾਈਡ ਤੇ ਓਹਦੇ ਤੇ ਠੰਡਾ ਗਿੱਲਾ ਕੱਪ ਕੱਪੜਾ ਲਿਆ ਕੇ ਨਾ ਕੋਟਨ ਦਾ ਪਤੀਲੇ ਤੇ ਗਿੱਲਾ ਕੋਟਨ ਦਾ ਕੱਪੜਾ ਵਿਛਾ ਤਾ।
ਅੱਛਾ ਅੱਛਾ।
ਤੇ ਨਹੀਂ ਅ ਪਤੀਲੇ ਉੱਤੇ।
ਅੱਛਾ ਅੱਛ
ਹਾਂ ਤੇ ਫੇਰ ਉਸ ਤੋਂ ਬਾਅਦ ਬਸ ਜਦੋਂ ਕੜੀ ਤਿਆਰ ਹੋ ਗਈ ਤੇ ਓਹਨੇ ਪਾ ਪਕੌੜੇ ਤੇ ਸਾਨੂੰ ਵੀ ਦਿੱਤਾ ਪਲੇਟ ਭਰ ਕੇ ਲੰਗਰ। ਕੜੀ ਚਾਵਲ ਨਾਲ ਦਸ ਪੰਦਰਾਂ ਪੂੜੀਆਂ ਛੋਲੇ।
ਨਾਲ ਉਹਨੇ ਬੜਾ ਸਵਾਦ ਬਣਾਇਆਂ ਸੀ। ਪੂੜੀਆਂ ਬੜੀਆਂ ਸਵਾਦ ਬਨਾਈਆਂ ਉਹਨੇ, ਪਿੱਠੀ ਦੀਆਂ।
ਪੁੜੀ ਤੇ ਮੂੰਹੋਂ ਨੀ ਲੱਥੀ ਤੇ ਇਹ ਕਹਿੰਦੇ ਨੇ- ਸਰਦਾਰ ਜੀ ਕਹਿੰਦੇ, ਹੋਰ ਲੈ ਕੇ ਆੳ। ਫੇਿਰ ਮੈਂ ਇੱਕ ਹੋਟਕੇਸ ਹੈਗਾ, ਮੇਰੇ ਕੋਲ ਵੱਡਾ ਜਾ- ਉਹ ਮੈਂ ਦੇ ਦਿੱਤਾ ਉਹਨੂੰ। ਬਾਹਰ ਮੈਂ ਕਿਹਾ, ਭਾਈ, ਇਹਦੇ ਚ ਪਾ ਦੇ। ਗਰਮ ਗਰਮ ਪੂੜੀਆਂ ਕੱਢ ਕੇ ਉਹਨੇ ਗਰਮ ਗਰਮ- ਕੜਾਈ ਚੋ ਪੂੜੀਆਂ ਕੱਢੀਆਂ। ਤੇ ਦਸ ਪੰਦਰਾਂ ਪੂੜੀਆਂ ਉਹਨੇ ਗਰਮ ਗਰਮ- ਪਾਤਿਆਂ, ਬੜੀਆਂ ਸੋਫਟ ਪੁੜੀਆਂ- ਅੰਦਰ ਸਾਰੇ ਬੈਠ ਕੇ ਖਾਂਦੇ ਪਏ ਸੀ। ਕਮਰੇ ਚ ਹੀ ਸਾਰਿਆਂ ਨੂੰ ਮੈਂ ਗਰਮ ਗਰਮ ਸਰਵ ਕੀਤੀ। ਬਸ ਲੰਗਰ ਖਾਣ ਦਾ ਆਨੰਦ ਹੀ ਆ ਗਿਆ ਹਾਂਜੀ ਹਾਂਜੀ ਸਾਡੇ ਉੱਥੇ ਬੜੇ ਹੀ ਲੰਗਰ ਹੋਂਦੇ ਨੇ। ਸਾਡੇ ਨੇੜੇ ਗੁਰਦੁਆਰਾ ਹੈ। ਉੱਥੇ ਕਦੀ ਕੁਲਚੇ ਛੋਲੇ, ਕਦੀ ਪਲਾਓ- ਭੈਣ ਜੀ ਰੋਜ਼ ਰੋਜ਼ ਖਾ ਖਾ ਕੇ ਨਾ ਬੰਦਾ ਅੱਕ ਜਾਂਦਾ ਹੈ। ਮੈਂ ਨ ਤੇ ਹੁਣ ਤੇ ਮੈਂ ਬਹੁਤ ਈ ਘੱਟ- ਘਰਦਿਆਂ ਜਿੰਨੇ ਖਾਣਾ ਖਾਓ, ਮੇਰੇ ਕੋਲ ਤੇ ਖਾਣ ਨੀ ਹੋਂਦਾ। ਹੁਣ ਚਾਲੀ ਦਿਨ ਉਹੀ ਚੱਲਦਾ ਰਿਹਾ। ਸਮੋਸੇ ਚੱਲਦੇ ਰਹਿੰਦੇ ਚਾਲੀ ਦਿਨ। ਚ ਚ ਸਮੋਸੇ ਤੇ ਬ੍ਰੈਡ ਪਕੌੜੇ ਤੇ ਸੈਂਡਵਿਚ। ਜ਼ਿਆਦਾਤਰ ਜਨੇ ਖੜ੍ਹੇ ਨੇ ਸਮੋਸੇ, ਜਨੇ ਖਨੇ ਨੇ ਕੀ ਕੀਤੇ? ਅੱਜ ਅੱਜ ਸਾਡਾ ਫੰਕਸ਼ਨ ਪ੍ਰੋਗਰਾਮ ਹੈਗਾ। ਚਲੋ ਜੀ, ਸਮੋਸੇ। ਸਾਡਾ ਪ੍ਰੋਗਰਾਮ ਏ। ਚਲੋ ਜੀ, ਸਮੋਸੇ ਤੇ ਚਾ। ਲੋਕਾਂ ਨੇ ਤੇ ਲੁੱਟ ਪਾਈ ਏ। ਸਮੋਸੇ ਸਮੋਸੇ ਪੁੱਛੋ, ਤੁਸੀਂ ਕੁੱਛ ਹੋਰ- ਤੁਸੀਂ ਰੱਖ ਲਓ ਪ੍ਰਸ਼ਾਦ ਵਿੱਚ- ਹੋਰ ਭੈਣ ਜੀ ਵੇਖੋ ਇਕ ਅੱਧਾ ਪ੍ਰਸ਼ਾਦ ਨਾ- ਮਿਲਿਆ ਮਿਲਿਆ, ਦੋ ਦੋ ਤਿੰਨ ਤਿੰਨ ਮਿਲ ਜਾਂਦੇ ਸੀ ਮੰਮੀ ਨੂੰ। ਕਦੀ ਕਦੀ ਮੇਰਾ- ਕਾਕਾ ਚਲਾ ਜਾਂਦੇ ਚਲਾ ਜਾਂਦਾ ਸੀ ਗੁਰਦੁਆਰੇ। ਇਹਨੂੰ ਵੀ ਇੱਕ ਸਮੋਸਾ ਮਿਲ ਜਾਂਦਾ ਸੀ। ਬਸ ਹੁਣ ਕਿੰਨੇ ਖਾ ਲੈਣੇ ਨੇੇ? ਇੱਕ ਪਤਾ ਕੀ, ਬੰਦਾ ਅੱਕ ਜਾਂਦਾ ਹੋਇਆ। ਕਦੀ ਮਹੀਨੇ ਡੇਢ ਬਾਅਦ ਸਮੋਸਾ ਮੰਗਾਇਆ। ਹਾਂ ਨਹੀਂ, ਭੈਨ ਜੀ। ਇੱਕ ਦਿਨ ਛੋਲੇ ਵੀ ਹੈਗੇ ਜੇ। ਗੁਰਦੁਆਰੇ ਕੁਲਚੇ ਛੋਲੇ- ੳਹ ਛੋਲੇ ਮੈਂ ਬਚਾ ਲਏ। ਮੈਂ ਕਿਹਾ, ਚੱਲ ਕੱਲ ਫੇਰ ਸਮੋਸੇ ਮਿਲਨਗੇ। ਕੱਲ ਸਮੋਸੇ ਨਾਲ ਖਾ ਲਾਂਗੇ।
ਹਮ।
ਤੇ ਉਹ ਚੇਤਾ ਹੀ ਨੀ ਰਿਹਾ ਵੀ ਉਹ ਸਮੋਸੇ ਛੋਲੇ ਪਏ ਰਹਿ ਗਏ ਫਰਿੱਜ ਇਚ। ਸਮੋਸੇ ਚਟਨੀ ਪਾ ਕੇ ਏਵੇਂ ਸਾਰਿਆਂ ਨੇ ਦੋ ਦੋ ਤਿੰਨ ਤਿੰਨ ਖਾ ਲਏ।
ਜ਼ਰੂਰ ਸਮੋਸੇ ਮੰਗਵਾਦੀ ਹਾਂ। ਛੋਲੇ ਸਮੋਸੇ ਜ਼ਰੂਰ ਖਉਦੀ ਹਾਂ।
ਰੋਜ਼ ਚਾਵਲ, ਛੋਲੇ, ਸਮੋਸੇ, ਛੋਲੇ। ਬੜਾ ਹੀ ਬੰਦਾ ਪਰੇਸ਼ਾਨ ਹੋ ਜਾਂਦਾ ਕਈ ਵਾਰ।
ਛੋਲੇ ਪਾ ਕੇ ਖਾ ਲਓ ਨਾ। ਰੋਟੀ ਦੀ ਲੋੜ ਹੀ ਨੀ ਪੈਂਦੀ। ਜਾਂਦਾ ਹੈ। ਪਰ ਸਵਾਦ ਆ ਜਾਂਦਾ ਹੈ। ਜੋ ਮਰਜ਼ੀ ਹੋਵੇ।
ਹਾਂਜੀ, ਭੈਣ ਜੀ। ਬੜਾ ਸਵਾਦ ਆਉਂਦਾ। ਤੇ ਹੁਣ- ਤੁਸੀਂ ਕੀਤਾ। ਸਾਡੇ ਤਰਫੋਂ ਸੀਗਾ ਪ੍ਰੋਗਰਾਮ। ਅਸੀਂ ਵੀ ਸਮੋਸੇ ਲੈ ਗਏ। ਨਾਲ ਅਸੀਂ ਸਕੇਸ਼ ਬਣਾਈ। ਗੁਰਦੁਆਰੇ ਬਣਾਈ। ਸਕੇਸ਼, ਹਾਂਜੀ। ਤੇ- ਡੋਲੂ ਭਰਿਆ ਘਰ ਲਿਆਦਾ ਸਕੈਸ਼ ਦਾ। ਬਾਕੀ- ਉਥੇ ਵੰਡ ਤੀ। ਤੇ ਸਮੋਸੇ ਮੈਨੂੰ ਮਿਲ ਗਏ। ਮੇਰੇ ਬੇਟੇ ਨੂੰ ਮਿਲ ਗਏ। ਮੰਮੀ ਨੂੰ ਮਿਲ ਗਏ। ਦੇਖੋ, ਬੰਦਾ ਕਿੰਨੇ ਕੁ ਖਾ ਲੇਗਾ। ਪ੍ਰਸ਼ਾਦ ਹੀ ਏ। ਇਕ ਅੱਧਾ ਖਾਇਆ ਜਾਂਦਾ ਏ। ਜ਼ਿਆਦਾ ਤਾਂ ਖਾਇਆ ਨੀ ਜਾਂਦਾ ਉਣ ਦਿਨਾਂ- ਤਬੀਅਤ ਬੜੀ ਖਰਾਬ ਹੋ ਗਈ।
ਹਮ।
ਮੇ ਕੋ ਤੇ ਖਾਣ ਈ ਨੀ ਹੋਏ। ਜਰਾ ਜਿੰਨਾ ਮੈਂ ਖਾਇਆ। ਬਸ, ਮੈਂ ਕਿਹਾ ਬੀ ਤੁਸੀਂ ਖਾ ਲੋੋ। ਮੇਰੇ ਕੋਲ ਤੇ ਖਾਏ ਨੀ ਜਾਂਦੇ ਨੇ। ਵੈਸੇ ਜਿੱਥੇ ਓਦੀ ਸਮੋਸੇ ਲਿਆਂਂਦੇ ਨਾ ਬਨਾੰਦੇ ਸਵਾਦ ਨੇ, ਸਮੋਸ ਸੇ, ਹੈਲੋ,
ਹਾ ਸੁਣਦੀ ਪੀ ਆ ਮੈ ਕੈ ਤਸ ਹਾਂਜੀ। ਨਹੀਂ ਨਹੀਂ ਨਹੀਂ ਨਹੀਂ, ਮੈਂ ਕਿਹਾ ਬੜਾ ਮਜ਼ਾ ਆਂਦਾ ਗੱਲ ਸੁਨਣ ਚ, ਸੇ ਕੋਈ ਸਮ ਫੂੜ ਗੀਆਂ, ਕੁਲਚੇ -ਛੋਲੇ।
ਬਸ ਸਾਡੇ ਤੇ ਏਹੀ ਚੱਲਦਾ, ਰੋਜ਼ ਦਾ ਹੀ ਕੰਮ ਏ ਭੈਣ ਜੀ। ਸਮੋਸੇ-ਛੋਲੇ, ਪਲਾਓ ਹੁਣ ਹਰ ਸ਼ਨੀਵਾਰ ਦੇ ਸ਼ਨੀਵਾਰ ਇਨਾਂ ਨੇ ਫਿਕਸ ਹੀ ਕਰਤਾ ਛੋਲੇ-ਚਾਵਲ, ਛੋਲੇ-ਚਾਵਲ, ਛੋਲੇ-ਚਾਵਲ। ਰੋ ਰਾਤੀ ਸਾਡੇ ਨੋ ਭੋਗ ਪੈਂਦਾ। ਸਾਡੇ ਨੌ ਅੰਕਲ ਦੇ ਜਾਂਦੇ ਨੇ ਘਰ ਹੀ। ਤੇ ਮਾੜੇ- ਮਾੜੇ ਖਾ ਲੀ ਦਾ, ਖਾ ਕੇ ਸੋ ਜਾਈ ਦਾ।ਤੇ ਕੀ ਕਰੇ ਬੰਦਾ? ਹੁਣ ਮਨਾ ਵੀ ਨੀ ਕੀਤਾ ਜਾਂਦਾ ਪ੍ਰਸ਼ਾਦ ਨੂੰ। ਕਏਂਗੇ ਲੈ ਲੰਗ ਲੰਗਰ ਨੂੰ ਮਨਾ ਕਰਦੇ ਪਏ ਨੇ।
ਹੂੰ।
ਚੱਲ ਥੋੜਾ- ਥੋੜ੍ਹਾ ਬੰਦਾ ਮੂੰਹ ਲਾ ਲੈਂਦੈ।ਹੋਰ ਕੀ ਕੇ ਸਕਦੈ ਬੰਦਾ। ਹੋਰ ਭੈਣ ਜੀ, ਘਰ-ਪਰਿਵਾਰ ਸਭ ਠੀਕ ਨੇ। ਚਲੋ ਚੰਗਾ ਹੀ ਹੋਣਾ ਚਾਹੀਦਾ ਸਭ।ਚਲੋ ਭੈਣ ਜੀ, ਬਣਾਈਏ ਕੁੱਝ ਚਾਹ- ਪਾਣੀ। ਟੈਮ ਹੋ ਗਿਆ।
ਕੋਡ ਬਨਾ ਲੋ। ਸਤ ਸ੍ਰੀ ਕਾਲ ਜੀ। ਸਤ ਸ੍ਰੀ ਕਾਲ। ਕੀ ਸ਼ਿਲਕੀ ਫੇਰ ਨੀ ਲਬੀ ਅ ਮੈਂ ਵੀ ਨਾ ਲਗੀ